ਸਾਸ਼ੀ ਅਕਾਲ।
ਸਾਸ੍ਰੀ ਕਾਲ ਜੀ ਸਾਸ੍ਰੀ ਕਾਲ, ਹੋਰ? ਜੀ ਅੱਜ ਤੇ ਬੜੇ। ਖੁਸ਼ ਹੋਏ, ਮੈਂ ਤੇ ਮੇਰਾ ਦਿਲ। ਖੁਸ਼ ਹੋ ਗੇ ਤੁਸੀਂ ਗਜ ਫੋਨ ਕੀਤਾ। ਅੱਜ ਕਿਸ ਤਰ੍ਹਾਂ ਯਾਦ
ਭੈਣਜੀ ਕਿੰਨੇ ਦਿਨ ਤੋਂ, ਤੁਹਾਨੂੰ ਬੜੇ ਦਿਨਾਂ ਤੋਂ ਯਾਦ ਕਰਦੀ ਪਈ ਸੀ ਤੇ ਬਸ ਓਹ ਟਾਈਮ ਹੀ ਨਹੀਂ ਮਿਲ ਅਸੀਂ ਫੋਨ। ਕਰਨ ਦਾ ਤੇ ਹਾਂਜੀ, ਹਾਂਜੀ। ਮੈਂ ਤੁਹਾਨੂੰ ਕਹਿਣਾ ਸੀਗਾ ਵੀ। ਤੁਸੀਂ ਇ ਇਨਵਾਈਟ ਕਰਨਾ ਸੀਗਾ, ਬੇਟੇ ਦਾ ਬਰਡੇ ਮਨਾਣ ਲੱਗੀ ਸੀ ਅਗਲੇ ਮਹੀਨੇ। ਤੇ ਮੈਂ ਚਲੋ ਭੈਣ ਜੀ ਇਹ ਨੂੰੂੰ ਬੁਲਾਉਂਦੇ ਹਾਂ ਕਿ ਹਾਂ ਜੋਂ। ਜ਼ਰੂਰ ਆਉਣਾ ਪਰਿਵਾਰ ਸਨੇ ਤੁਸੀਂ ਸਾਰਿਆਂ ਨੇ ਆਉਣਾ।
ਹਾਂ ਮੇਰਾ ਤੇ ਚਲੋ ਦੇਖਾਂਗੇ। ਮੈਂ ਪੱਕਾ ਨਹੀਂ ਕਹਿ ਸੱਖਦੀ ਕਿਉਂ? ਕਿ, ਮੈਂ ਵੀ ਥੋੜਾ ਉਹ ਹੁਣ ਨਾ ਕੰਮ ਸ਼ੁਰੂ ਕੀਤਾ ਸੀ। ਉਹਦਾ ਵੜੀਆਂ ਦਾ ਤੇ- ਵੜੀਆਂ ਦਾ ਕੀਤਾ ਸੀ, ਤੇ ਫਿਰ ਦੁਕਾਨ। ਪਾਈਏ ਨਾ। ਤੇ, ਮੈਂ ਸੋਚਿਆ ਚਲੋ ਮੂਹਰਤ। ਲਾਨੇ ਹਾਂ ਤੇ ਮੈਂ ਨਾਲ ਫੋਨ ਕਰਨਾ ਹੀ ਸੀ।
ਹਾਂ ਬੜੀਆਂ ਦਾ ਕਿਹੜੀ ਵੜੀਆਂ ਜਿਹੜੀਆਂ ਅੰਮ੍ਰਿਤਸਰ ਅੱਛਾ ਤੁਸੀਂ ਫਿਰ ਆਪ ਬਣਾਦੇ ਹੋ।
ਹਾਂਜੀ-ਹਾਂਜੀ ਨਹੀਂ ਨਹੀਂ -ਨਹੀਂ ਨਹੀਂ ਆਪ ਘਰ ਦੀ ਸਾਫ਼ ਸੁਥਰੀ ਚੀਜ਼ ਬਣਾਈ ਦੀ ਅਸੀਂ ਨਹੀਂ ਬਹੀਆ, ਸ਼ਹੀਆ।
ਅੱਛਾ, ਤੁਸੀਂ ਫਿਰ ਆਪ ਤੁਸੀਂ ਕਿਵੇਂ ਬਣਾਦੇ ਹੋ ਉਹਨੂੰ।
ਮੈਂ, ਜੀ ਬਸ ਦਾਲ- ਦਾਲਾਂ ਹੁੰਦੀਆਂ ਚਾਰ ਪੰਜ। ਛੋਲਿਆਂ ਦੀ ਲਾ ਲਓ। ਮੂੰਗੀ ਦੀ ਲਾ ਲਓ, ਮਸਰਾਂ ਦੀ ਲਾ ਲਓ, ਮੋਠ ਲਾ ਲਓ। ਸੋਇਆਬੀਨ ਦਾਲ ਲਾ ਲਓ। ਧੋਤੇ ਮਸਰ ਲਾ ਲਓ, ਤੇ। ਇਹ ਕਰਕੇ, ਤੁਸੀਂ ਭਿਉਂਦੇਓ ਰਾਤੀ ਸਾਰੀਆਂ ਦਾਲਾਂ।
ਅੱਛਾ, ਸਾਰੇ ਭਿਉਂ ਕੇ ਰੱਖ ਦੇਨੀ ਆ ਠੀਕ ਹੈ।
ਅੱਛ ਮੇਰੇ ਕੋਲ ਹੀ ਲਲ ਲੈਣਾ ਹੋਰ ਕੀ ਮੈਂ ਤੁਹਾਨੂੰ ਭੇਜਦਾ ਗੀ ਮੁੱਲ ਮੈਂ ਵੇਚਣੀਆਂ ਨੇ ਢਾਈ ਸੌ ਰੁਪਏ
ਅੱਛਾ-ਅੱਛਾ, ਠੀਕ ਹੈ-ਠੀਕ ਹੈ ਚਲੋ ਫਿਰ ਤਾਂ, ਮੈਂ ਐਵੇਂ ਬਨਾਣ ਦੀ ਖੇਚਲ਼
ਹਾਂ ਤੇ ਹੋਰ ਕੇ, ਢਾਈ-ਤਿੰਨ ਸੌ ਰੁਪਏ ਕਿੱਲੋ ਵੇਚਣ ਦੀ ਬਸ ਸੋਚਦੀ ਪਈ ਆ ਮੈਨੂੰ ਵੈਸੇ ਬੜੀਆਂ ਦਾ ਨਾ ਰੇਟ ਪਤਾ ਨੀ ਐ, ਇਹ ਹੁਣ ਨਾ ਪਤਾ ਕਰਨਗੇ। ਤੇ ਨਾਲ ਅਸੀਂ ਵੇਖਾਗੇ ਨਾ। ਬਈ ਅਸੀਂ ਜਿੰਨਾ ਮਟੀਰੀਅਲ ਲਿਆਦਾਂ ਜਿੰਨੀਆਂ ਦਾਲਾਂ ਲਿਆਂਦ
ਜੀ ਹਾਂਜੀ।
ਥੋੜ੍ਹੀ ਬਣਾ ਕੇ ਨਾ ਸ ਨਾਪ-ਤੋਲ ਕੇ। ਤੇ ਵੇਖਾਗੇ, ਬੀ ਸਾਡੇ ਕਿੰਨੇ ਪੈਸੇ ਲੱਗਦੇ ਨੇ? ਫੇਰ ਮਿਹਨਤ ਤੇ ਲੈਣੀ ਏ ਨਾ ਜੇ ਧੁੱਪੇ ਜਾਣਾ ਵੇ। ਧੁੱਪੇ, ਕੋਲੋ ਸੁਕ
ਨਹੀਂ ਤੂੰ ਤੁਸੀਂ ਔਨਲਾਈਨ ਔਨਲਾਈਨ ਵੀ। ਕਰ ਸਕਦੇ ਹੋ ਇਹ ਕੰਮ ਤੇ ਤੁਸੀਂ। ਅੱਜ ਕੱਲ੍ਹ ਔਨਲਾਈਨ ਬੜਾ ਵਧੀਆ ਕੰਮ ਹੈਗਾ ਜੇ ਨਹੀਂ ਨਹੀਂ ਉਹ ਵੀ ਉਹ ਤੁਸੀਂ ਕਰੋ ਕੰਮ ਔਨਲਾਈਨ ਵੀ ਰੱਖ ਲਓ ਤੁਸੀਂ ਪਤਾ ਹੀ। ਕਰੋ ਅੱਜ ਕੱਲ੍ਹ ਇੰਨਾ ਐ। ਆਾ ਹੈ ਥੋੜੀ ਜਿਹੀ ਵੀਡੀਓ ਬਣਾਣੀ ਹੁੰਦੀ ਹੈ। ਤੇ ਵੀਡੀਓ ਬਣਾ। ਕੇ ਮਸ਼ਹੂਰੀ ਕਰੋ। ਦੇਖੋ ਐਂ ਉਹ ਤਾਂ ਔਨਲਾਈਨ ਤਾਂ ਮੈਂ। ਕਦੇ ਆ ਜਿਹੜਾ ਦੇਖੋ ਘਰ ਦੀ ਚੀਜ਼ਾਂ ਤਾਂ ਲੋਕੀ ਮੰਗਦੇ ਨੇ। ਹੁਣ ਬਾਜ਼ਾਰਾਂ ਤੋਂ ਦੇਖੋ ਬੰਨਾ ਬਣਾਇਆ ਸਮਾਨ ਆਉਂਦਾ ਵਿੱਚ ਘੀ ਪਾਇਆ। ਦਾ ਨ ਨੇ। ਕੈਮੀਕਲ ਬੇ ਤੇ ਤੁਸੀਂ ਬਣਾਉਂਦੇ ਹੋ। ਕਾਰ ਦੇ। ਸਾਫ਼ ਸੁਥਰੀ ਤੁਸੀਂ ਲਿਖੋ ਰਗੇ। ਗੇਨੇ ਕੋ। ਬੜੀਆਂ ਤੁਸੀਂ ਨਾ ਵ। ੋ ਲੋਕਾਂ ਨੇ ਵੀ ਭੱਜ ਕੇ ਤੁਹਾਡਾ ਤਾਂ ਕੰਮ ਈ ਬੜਾ ਵਧੀਆ ਚੱਲਣਾ। ਭੈਜੀ ਹਾਂ ਤੁ ਓਨਲਾਈਨ ਨਹੀਂ ਨਹੀਂ ਤੁਹਾਡਾ ਮੈਂ ਕਹਦੀ ਹ। ਓਨਲਾਈਨ। ਜਿਆਦਾ ਵਧੀਆ ਹੋਣਾ ਜੀ ਲੋਕੀ ਤਾਂ ਮੰਗਦੇ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਪਿਓਰਟੀ। ਕੋਈ ਨੀ ਹੈਗੀ ਚੀਜ਼ ਇਚ ਤੇ ਤੁਸੀਂ ਦੇਖੋ ਘਰ ਬਣਾਉਂਦੇ ਹੋ ਆਪ।
ਹਮ ਪਰ ਇੱਕ ਵਾਰੀ ਜੇ ਤੁਸੀਂਿ ਖਾਓਗੇ ਨਾ ਮੇਰੇ ਵੜੀਆਂ ਮੇਰੇ ਆਦੇਆਂ ਤੁਸੀਂ। ਹੋ ਗਿਆ ਉਹ ਹੋ।
ਨਹੀਂ ਮੈਂ ਤਾਂ ਹੀ ਉਹ ਮੈਨੂੰ ਪਤਾ ਭੈਣ ਜੀ ਅੱਗੇ ਤੁਹਾਡੇ ਆੱਦਾਂ ਦੇਖੋ ਮੈਨੂੰ। ਬੜੀਆਂ। ਚੀਜ਼ਾਂ ਸਿਖਾਦੇ ਆ ਮੈਨੂੰ ਤਾਂ ਯਾਦ ਕਰਦੇ ਬੱਚੇ ਵੀ ਇੰਨਾ ਭਾਜੀ ਤੁਹਾਡੇ ਇੰਨਾ ਯਾਦ ਕਰਦੇ ਨੇ ਕਹਿੰਦੇ ਬਸ ਭੈਣ ਜੀ ਦੇ ਹੱਥ ਦਾ ਕੀ ਸਵਾਦ ਹੈਗਾ ਵੀ ਬਸ ਯਾਦ ਹੀ। ਕਰਦੇ ਰਹਿਣਗੇ ਮੈਂ ਕਿਹਾ ਇਹਨਾ। ਮਨ ਕਰਦਾ। ਤੇ ਚਲੋ ਘੁੰਮ ਫਿਰ ਆਂਦੇ ਆ ਭੈਣ ਜੀ ਵੱਲ ਤੇ ਬਸ ਟਾਈਮ ਨੀ ਮਿਲਦਾ ਬਸ ਇਵੇਂ ਕੰਮਾਂ ਕਾਰਾਂ ਚ ਛੁੱਟੀਆਂ ਦਾ। ਪਈਆਂ ਦੀਆਂ ਭੈਣ ਜੀ। ਪਰ ਬੱਚੇ ਦੇਖੋ ਨਾ ਇਹਨਾਂ ਨੂੰ ਤਾਂ ਛੁੱਟੀ ਨੀ ਹੈਗੀ ਨਾ ਬੱਚੇ ਦੀਆਂ ਦੀ ਤਾਂ ਛੁੱਟੀਆਂ ਨੇ ਹੁਣ ਆਹ ਸਾਡੇ ਦੇਖੋ। ਭਾਜੀ ਤੁਹਾਡੇ ਨੂੰ ਛੁੱਟੀਆਂ ਹੋਣਗੀਆਂ ਤੇ ਅਸੀਂ ਆਵਾਂਗੇ ਨਾਲੇ ਬੱਚਿਆਂ ਨੂੰ ਨਾ ਹਜੇ ਕਲਾਸਿਸ ਲਗਵਾਈਆਂ ਦੀਆਂ। ਬੱਚੇ ਕਲਾਸਾਂ ਅਟੈਂਡ ਕਰਦੇ ਹਾਂਜੀ ਹਾਂਜੀ। ਸਮਰ ਕੈਂਪ ਦੀਆਂ ਨਾ ਤੇ ਉਹ ਇਸ ਕਰਕੇ ਨਾ ਫਿਰ ਮੈਂ ਜੈ ਆਪ ਵੀ ਨਹੀਂ ਥੋੜਾ ਜੋੋਰ ਪਾਦੀ ਪੀ ਮੈਂ ਕਿਹਾ ਚੱਲ ਥੋੜੇ ਦਿਨ ਬੱਚੇ ਥੋੜਾ ਐਕਟੀਵਿਟੀ ਵਗੈਰਾ ਕਰ ਲੈਣ ਫਿਰ ਇਹਨਾਂ ਨਾਲੇ ਫਿਰ ਜਾਵਾਂਗੇ। ਨਹੀਂ ਕੋਈ ਨੀ ਮੈਂ ਤੁਹਾਨੂੰ ਇਹੀ ਸਲਾਹ ਦਿੰਦੇ ਹਾਂ ਤੁਸੀਂ ਪਤਾ ਕੀ ਕਰੋ ਵੜੀਆਂ ਦਾ ਕੰਮ ਓਨਲਾਈਨ ਕਰੋ। ਉਹ ਜ਼ਿਆਦਾ ਵਧੀਆ ਉਹਦੇ ਚ ਤੁਹਾਨੂੰ ਬੜਾ ਫਾਇਦਾ ਹੋਣਾ ਭੈਣ ਜੀ ਤੁਸੀਂ ਕਯਾ ਯਾਦ ਕਹੋਗੇ ਕਮਾਲ ਹੀ ਕੀਤੀ। ਮੈਂ ਤੁਹਾਨੂੰ ਆਈਡੀਆ ਦਿੰਦੀ ਹਾਂ ਤੁਸੀਂ ਓਨਲਾਈਨ ਪਤਾ ਕੀ ਕਰਨੀ ਛੋਟੀ ਜੀ ਵੀਡੀਓ ਬਣਾ ਕੇ ਪਾ ਦੇਣੀ ਐ। ਅੱਜ ਕੱਲ ਤਾਂ ਇੰਨਾ ਟਰੈਂਡ ਹੈਗਾ ਵੇ ਲੋਕਾਂ ਨੇ ਦੇਖਣਾ ਤੁਹਾਨੂੰ ਔਡਰ ਤੇ ਔਡਰ ਆਣੇ ਜੇ। ਨਾਲ ਸ਼ਿਪਿੰਗ ਵੀ ਰੱਖ ਲਓ ਹਾਂ ਸ਼ਿਪਿੰਗ ਦੇ ਵੱਖਰੇ ਪੈਹੇ ਰੱਖ ਲੋ ਜਿੱਥੇ ਦੀ ਜਗਾ ਦੇ ਹਿਸਾਬ ਨਾਲ ਸ਼ਿਪਿੰਗ ਲੱਗੇ। ਤੇ ਤੁਹਾਡਾ ਮੈਂ ਕਹਿੰਦੀ ਹਾਂ ਕੰਮ ਹੋਰ ਵਧੀਆ। ਚੱਲ ਜਾਣਾ। ਤੁਸੀ ਔਰਗੈਨਿਕ ਚੀਜ਼ਾਂ ਦਾ ਰੇਟ ਡਬਲ ਵੀ ਦੋ ਮਤਲਬ ਕਸ਼ਟਮਰ ਕਸ਼ਟਮਰ ਡਬਲ ਦੇਣ ਨੂੰ ਵੀ ਤਿਆਰ ਹੈ ਪਰ ਚੀਜ਼ ਓਰੀਜਨਲ ਹੋਣੀ ਚਾਹੀਦੀ।
ਹਾਂ ਵੀ ਸਾਫ਼ ਸੁਥਰੀ ਕੋਈ ਅਸੀਂ ਕੋਈ ਬਈ ਹੱਥ ਹੱਥ ਅਸੀਂ ਬਾਰ ਬਾਰ ਧੋਣੇ ਹੁੰਦੇ ਨੇ ਅੰਦਰ ਵੜੋ ਬਾਹਰ ਵੜੋ ਹੱਥ ਤੇ ਧੋਣੇ ਹੀ ਧੋਣੇ ਨੇ ਅਸੀਂ ਹੱਥਾਂ ਤੇ ਸਾਡੇ ਹਾਂ। ਫਿਰ ਅੰਮ੍ਰਿਤ ਸ਼ਕ ਕਿਆ ਯਾਂ ਕੋਈ ਉਹੋ ਜਿਹੀ ਗੱਲ ਨੀ ਹੈ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦਾ ਬੰਦਾ ਤੇ ਕੋਈ ਉਹੋ ਜਿ ਹਾਂ ਹਾਂ ਗੂਰੁ ਹਾਂ।
ਤਾਂ ਵੈਸੇ ਵੀ ਅੰਮ੍ਰਿਤ ਬਣ ਗਿਆ ਸਮਝ ਲਓ। ਓ ਚੀਜ਼ ਤਾ ਪ੍ਰਸ਼ਾਦ ਵਾਂਗੂ ਈ ਐ ਹਾਂ। ਤੁਸੀਂ ਇੱਕ ਕੰਮ ਕਰੋ। ਹੁਣ ਤੁਸੀਂ ਵੀਡੀਓ ਥੋ ਛੋਟੀ ਜੀ ਬਣਾ ਨੀ ਤੇ ਪਾ ਦੋ। ਫੇਸਬੁੱਕ, ਇੰਸਟਾਗ੍ਰਾਮ ਤੇ ਪਾਓ ਹਾਂ ਨਈਂ ਛੋਟੀ ਜੀ ਵੀਡੀਓ ਇੱਕ ਵਾਰ ਪਾਣ ਦੀ ਦੇਰ ਐ ਤੇ ਉਹਨੂੰ ਸ਼ੇਅਰ ਕਰ ਦੋ। ਉਹ ਤੁਹਾਡੀ, ਕਿੱਥੇ, ਕਿਥੇ ਮੈਂ ਵੀ ਕਰਦਾਗੇ ਭਾਵੇਂ ਸ਼ੇਅਰ।
ਠੀਕ ਐ।
ਹਾਂ ਮੈਂ ਸ਼ੇਅਰ ਕਰ ਦਾਂਗੀ ਹੋਰ ਮੇਰੀਆਂ ਏਥੇ ਸਹੇਲੀਆਂ ਹੈਗੀਆਂ। ਹਾਂ, ਹਾਂ ਨਹੀਂ ਮੈਂ ਤੁਹਾਨੂੰ ਦੱਸ, ਤੁਸੀਂ ਮੈਨੂੰ ਵੀਡੀਓ ਬਣਾ ਕੇ ਭੇਜ ਜੋ ਤੇ ਮੈਂ ਓ ਵੀਡੀਓ ਈ ਸਾਰਿਆਂ ਚ ਸਰ ਕੁੁਲੇਡ ਕਰ ਦੇਨੀ ਐ। ਓ ਸਭ ਪਾਸੇ ਵੀਡੀਓ ਪੈ ਜਾਣੀ ਐ ਤੇ ਆਪੇ ਈ ਤੁਹਾਡੀ ਚੀਜ਼ ਦੀ ਮਸ਼ੁ ਹੂਰੀ ਹੋ ਜਾਨੀ ਏ। ਤੁਹਾਨੂੰ ਘਰ ਬੈਠੇ-ਬਠਾਏ ਓਡਰ ਆ ਜਾਣੇ ਨੇ, ਤੁਹਾਡਾ ਉੱਥੇ ਪਤਾ ਈ ਕਰਨਾ ਜਿਹੜੀ ਤੁਸੀਂ ਵੀਡੀਓ ਬਣਾਣੀ ਨਾ ਉਹਦੇ ਉੱਤੇ ਆਪਣਾ ਨੰਬਰ ਪਾ ਦੇਨਾ ਐ ਕਿ ਜਿਹਨੂੰ ਜੇ ਇਹ ਚੀਜ਼ ਚਾਹੀ ਦੀ ਏ ਤੇ ਐ ਨੰਬ ਨੰਬਰ ਤੇ ਸਾ ਨੂੰ ਕੋਂਟੈਕਟ ਕਰੇ। ਤੁਹਾਨੂੰ ਆਪ। ਉਹਨਾਂ ਨੇ ਜਿੰਨੁ। ਚਾਹੀਦੀ ਆਂ ਮੈਸੀਜ਼ ਆ ਜਾਣਾ ਤੇ ਤੁਸੀਂ।
ਹਾਂ, ਹਜੇ ਤੇ ਦੁਕਾਨ ਲਈ ਏ ਨਾ, ਹਾਂ ਦੁਕਾਨ ਲਈ ਅੱਛਾ-ਅੱਛਾ ਤੇ ਹਜੇ ਤੇ ਦੁਕਾਨ ਹ ਮ।
ਦਿਪੀਆਂ ਜਿਹੜੀ-ਜਿਹੜੀ ਪੇਮੈਂਟ ਹੇ ਨਾ ਉਹ ਐਡਵਾਂਸ ਅੱਸੀ ਲੈਣੀ ਹੈ ਕਸਟਮਰ ਤੋਂ ਚਾਹੇ ਉਹ ਕੋਈ ਵੀ ਹੋਏ, ਕਿਉਂਕਿ ਪਤਾ ਹੀ ਗੱਲ ਹੁੰਦੀ ਜੇ ਕਈ ਸਮਾਨ ਮੰਗ ਖਾ ਲੈਂਦੇ ਨੇ। ਸੀ ਓ ਡੀ ਵਗੈਰਾ ਕਹਿ ਕੇ ਤੇ ਮਗਰੋ ਵਾਪਸ ਭੇਜ ਦਿੰਦੇ ਜੇ। ਫਿਰ ਉਹ ਸਾਨੂੰ ਨੁਕਸਾਨ ਛੱਲਣਾ ਪੈਂਦਾ। ਮੇਰੇ ਨਾਲ ਹੋਇਆ ਨਾ ਭੈਣ ਜੀ ਸੂਟ ਮੈਂ ਅੱਗੇ ਦੇਖੋ ਆਨਲਾਈਨ ਕਿਸੇ ਨੇ ਇੰਨਾ ਔਡਰ ਮੇਰੇ ਤੋਂ ਮੰਗਵਾ ਲਿਆ ਪਹਿਲੇ ਪਸੰਦ ਕਰ ਲਏ ਸੂਟ ਤਿੰਨੇ ਮਗਰੋਂ ਕਹਿੰਦੀਆਂ ਹਾਂ ਹੁਣ ਤੁਹਾਨੂੰ ਪਤਾ ਨੀ ਔਨਲਾਈਨ ਤੇ ਮੈਂ ਤੱਕ ਇੰਨਾ ਚਿਰ ਹੋ ਗਿਆ ਮੈਨੂੰ। ਕੰਮ ਕਰਦਿਆਂ ਹਮ।
ਅੱਛਾ ਅੱਛਾ ਮੈਂ ਫੋਨ ਘੱਟ ਹੀ ਚਲਾਨੀ ਆ ਨਾ ਮੈਂ ਥੋੜਾ ਫੋਨ ਘੱਟ ਚਲਾਨੀ ਆ ਬੱਚੇ ਕਰਕੇ ਹਾਂ ਅੱਛਾ ਅਛ।
ਬਹੁਤ ਵਧੀਆ ਮੇਰਾ। ਬਸ ਉਹ ਕਿਸੇ ਨੇ ਲੇਡੀ ਸੀਗੀ ਕੋਈ। ਉਹਨੇ ਮੈਨੂੰ ਕਹਿ ਤਾ ਕਿ ਹਾਂ। ਭੈਣਜੀ ਆ ਵੀ ਪਸ ਪਸੰਦ ਏ ਆ ਵੀ ਪਸੰਦ ਮੈਂ ਵੀ ਕਹਿ ਤਾ ਚਲੋ ਕੋਈ ਨੀ ਵਿਸ਼ਵਾਸ ਦੀ ਗੱਲ ਸੀ ਹਨਾ ਜਿਵੇਂ ਆਪਾਂ ਹਨਾ ਸਹੇਲੀਆਂ ਹੁੰਦੀਆਂ ਮੈਂ ਕਿਹਾ ਚਲੋ ਕੋਈ ਗੱਲ ਨੀ ਮੋਹ ਪਿਆਰ ਚਲੋ ਹੈਗਾ ਸੀ ਆਪਸ ਵਿੱਚ ਤੇ ਮੈਂ ਉਹਦਾ ਔਡਰ ਪਾ ਤਾ ਕਹਿੰਦੀ ਕੋਈ ਨੀ ਭੈਣਜੀ ਪੇਮੈਂਟ ਨਾ ਮੈਂ ਥੋੜਾ ਰੁਕ ਕੇ ਦਾਂਗੀ ਮੈਂ ਵੀ ਕਿਹਾ ਚਲੋ ਕੋਈ ਨਹੀਂ। ਮੈਂ ਜਦੋਂ ਔਡਰ ਭੇਜਿਆ ਤੇ ਅਗਲੀ ਦੇ ਘਰ ਅਟੈਂਡ ਹੀ ਨਹੀਂ ਕੀਤਾ। ਕੋਰੀਅਰ ਆਲੇ ਨੂੰ ਕਹਿ ਦਿੱਤਾ ਕੀ ਨਹੀਂ ਘਰ ਹੈਨੀ ਆ।
ਦੱਸੋ ਕੈਸੀ ਕੈਸੀ ਦੁਨੀਆਂ ਹੈ ਹਨਾ। ਕੈਸੀ ਕੈਸੀ ਦੁਨੀਆਂ ਹੈ ਲੋਕਾਂ ਨੂੰ ਇਹ ਵੀ ਨੀ ਆਇਆ ਬੀ ਅਗਲੇ ਦਾ ਪੈਸਾ ਲੱਗਾ ਹੋਇਆ ਕੋਈ ਕਰਨਾ ਕੁਛ ਹੈ ਹੀ ਅੱਜ ਕੱਲ ਲੋਕਾਂ ਨੂੰ ਬਿਲਕੁਲ ਹੀ ਲੋਕ ਹੋਏ ਬੈਠੇ ਨੇ। ਬੱਸ। ਥੋੜਾ ਧਿਆਨ ਨਾਲ ਚੱਲਣਾ ਪੈਂਦਾ ਹੋਰ ਕੀ ਹੈਲੋ ਹੈਲੋ ਤੁਹਾਡੀ ਆਵਾਜ਼ ਰੁਕ ਗਈ ਹੈ।